ਹੈਲੋ।
ਹੈਲੋ, ਹਾਂਜੀ। ਸਾਸ਼੍ਰੀਕਾਲ ਜੀ।
ਸਾਸ੍ਰੀਕਾਲ ਜੀ। ਹਾਂਜੀ, ਠੀਕ ਨੇ ਐ ਤੁਸੀ ਸੁਨਾਓ?
ਬਸ, ਮੈ ਵੀ ਵਦੀਆ ਹੋਰ ਕੀ ਕਰਦੇ ਪੇ ਸੀ?
ਬਸ ਮੈਂ ਬੈਠੀ ਸੀ।
ਅੱਛ -ਅੱਛਾ, ਰੋਟੀ-ਰੁਟੀ ਖਾ ਲੀ?
ਹਾਂਜੀ, ਰੋਟੀ ਤਾਂ ਹਜੇ ਨੀ ਖਾਈ, ਬਸ ਬਨਾ ਕੇ ਰੱਖ ਤੀ ਐ।
ਅੱਛ ਅੱਛਾ, ਬੜੀ ਲੇਟ ਹੋ ਗੇ ੳ।
ਬਸ ਅੱਜ ਲੇਟ ਹੋ ਗਈ। ਕਿਧਰੇ ਚਲੀ ਗੀ ਸੀ, ਉੱਧਰੋਂ ਆਈ ਆਂ ਫੇਰ ਰੋਟੀ ਫੇਰ ਹਜੇ ਆਪ ਆਏ ਕੋਈ ਨੀ ਅਗਰ ਆਨਗੇ, ਫੇਰ ਤਾਂ ਰੋਟੀ ਫੇਰ ਖਾਨਗੇ।
ਹਾਂਜੀ। ਓ ਨਾ ਮੈਂ ਤਾਡੇ ਘਰ ਇੱਕ ਵਾਰੀ ਨਾ ਸਾਗ ਖਾਧਾ ਸੀ ਤੇ ਮੱਕੇ ਦੀ ਰੋਟੀ। ਤੇ ਜਦੋ ਮੈਂ ਆਈ ਸੀ ਪੈਲੇ ਪਿਛਲੇ ਸਾਲ। ਤਾਨੂੰ ਯਾਦ ਹੁੰਨੈ ਮੇਰੇ ਖਿਆਲ ਨਾਲ ਓ ਨਾ, ਮਤਲਬ ਬਨਦਾ ਤੇ ਸਰਦੀਆਂ ਚ ਏ ਤੇ ਘਰ ਨਾ ਬਸ ਭੈਣ- ਭਰਾ ਜਿੱਦ ਕਰਦੇ ਪੇਸੀ ਬਨਾਓ-ਬਨਾਓ ਸਾਗ ਤੇ ਮੱਕੀ ਦੀ ਰੋਟੀ। ਹੁਨ ਛੋਟੇ ਹੈਗੇ ਨੇ ਉਹ, ਜਿੱਦਾਂ ਪੂਰੀ ਕਰਨੀ ਪੈਂਦੀਆਂ ਨੇ ਤੇ ਕਿਵੇਂ ਬਨਦਾ ਏ ਸਾਗ?
ਸਾਗ ਜਿਸ ਤਰ੍ਹਾਂ ਕਿ ਸਰਦੀਆਂ ਦੀ ਬੌਤ ਵਧੀਆ ਰੇ ਸਬਜੀ ਹੇਗੀ ਏ ਬੀ ਸਾਡੇ ਪੰਜਾਬੀਆਂ ਤੇ ਬੜਾ ਈ ਸਵਾਦ ਲੱਗਦੈ ਟੇਸਟੀ ਬਨਦੈ ਨੀ ਸਾਗ ਜਿਸ ਤਰ੍ਹਾਂ ਕਿ ਕਿ ਤੁਸੀ ਕਈ ਵਾਰੀ ਵੀ ਜੀ ਪਾਲਕ ਈ ਖਾਲੀ ਬਨਾ ਲੋੋ, ਜਿਸ ਤਰ੍ਹਾਂ ਕਿ ਜਲਦੀ-ਜਲਦੀ ਬਣਾਣੀ ਤੁਸੀ ਤੇ ਪਾਲਕ ਕੱਟ ਕੇ ਖਾਲੀ ਬਣਾ ਲਓ।
ਹਾਂਜੀ।
ਹੁੰ ਵੈਸੇ ਤਾਂ ਪਾਲਕ ਤੇ ਸਰਸੋਂ ਤੇ ਇੱਕ ਮੇਥੀ ਵਿੱਚ ਪੈਂਦੀ ਏ। ਹੋਰ ਹਾਂ ਹਾਂ ਸਾਗ ਹਾਂ ਜੀ। ਹੋਰ ਵੀ ਕੁਛ ਸ਼ਲਾਈ ਦਾ ਸਾਗ ਚਾਏ ਪਾ ਲੋ ਤੁਸੀ। ਚਨੇ ਦਾ ਵੀ ਹੁੰਦੈ ਸਾਗ। ਜਿਸ ਤਰ੍ਹਾਂ ਕੀ ਓ ਪਾਲੋ, ਫੇਰ ਉਨੂੰ ਵੈਸੇ ਸਾਗ ਨਾਮ ਹੈ ਤੇ ਸਈ ਵਧੀਆ ਵੀ ਸਵਾਦ ਲੱਗਦੈ ਬੜਾ, ਪਰ ਜਿਸ ਤੇ ਸਾਗ ਬਨਾਣਾ ਹੁੰਦਾ ਨਾ ਸਾਗ ਦੇ ਨਾਲ ਸਾਗ ਬਨਨਾ ਪੈਂਦਾ ਕੈਂਦੇ ਨੇ ਵਹੀ ਸਾਗ ਜੀ ਕੱਟਨਾ ਪੈਲੇ ਤਾ ਬੜਾ ਮੁਸ਼ਕਿਲ ਹੈਗੈ। ਕਿਉਂਕਿ ਵਿੱਚ ਬਈ ਘਾ ਗਾਸ ਗੂਸ ਪਾ ਦਿੰਦੇ ਨੇ ਵਿੱਚ ਫਿਰ ਓ ਫੇਨੇ ਤਾ ਸਾਫ਼ ਕਰਨਾ ਪੈਂਦੈ ਸਾਫ਼ ਕਰਕੇ ਤੇ ਫਿਰ ਕੱਟੋ ਪੈਲੇ ਕੱਟਦਿਆਂ ਵੀ ਇਤਨਾ ਟਾਈਮ ਲੱਗ ਜਾਂਦੈ ਅਗਰ ਮਨਾਏ ਬੰਦਾ ਤੇ ਫੇਰ ਥੋੜ੍ਹਾ ਜਿਆਦਾ ਤਾ ਬਨਾਏ ਨਾ ਵੀ ਕਿੱਲੋ ਕਿੱਲੋ ਵੀ ਥੋੜਾ ਬਨ ਜਾਂਦਾ ਦੋ ਤਿੰਨ ਕਿੱਲੋ ਤਾਂ ਹੋਏ।
ਹਾਂਜੀ ਬਸ ਓ ਕੱਟ ਕੇ ਫੇਰ ਪੀਸ ਕੇ ਐਵੇਂ ਈ ਥੋੜ੍ਹ ਜਾਂਦਾ ਨਾ ਫਿਰ।
ਹੂੰ ਅੱਧਾ ਦਾ ਗੰਦ ਈ ਨਿਕਲ ਜਾਂਦਾ।
ਹਾਂਜੀ
ਅਗਰ ਵੀ ਤੁਸੀ ਦਾਲ ਪਾਣਾ ਚਾਂਦੇ ਹੋ ਦਾਲ ਈ ਪਾ ਸਕਦੇ ਹੋ ਜਿਸ ਜਦੋਂ ਤਰ੍ਹਾਂ ਕਿ ਮੂੰਗੀ ਸਾਬਤ ਹੋ ਗਈ ਆ ਮੂੰਗ ਸਾਬਤ ਹੋ ਜਾ ਈ ਆ। ਛੋਲਿਆਂ ਦੀ ਦਾਲ ਹੋ ਜੇ।
ਹਾਂਜੀ
ਹਾਂਜੀ ਕਰਕੇ ਵੀ ਜਿਵੇਂ ਕੱਟੋ ਪੈਲੇ ਸਾਗ ਫੇਰ ਧੋਣ ਦਾ ਟਾਈਮ ਹੁੰਦਾ ਜਿਵੇਂ ਠੰਡ 'ਚ ਤਾਂ ਬੜਾ ਟਾਈਮ ਲੱਗਦਾ ਠੰਡਾ ਪਾਣੀ ਹੁੰਦਾ। ਗਰਮੀ 'ਚ ਤਾਂ ਚਲੋ ਜਲਦੀ-ਜਲਦੀ ਬਣ ਈ ਜਾਂਦਾ ਐ ਗਰਮੀ 'ਚ ਟਾਈਮ ਲੱਗਦਾ ਐ ਜਿਸ ਤਰ੍ਹਾਂ ਕਿ ਗਰਮੀ ਵਿੱਚ ਪਾਣੀ ਟੈਂਕੀ ਤੇ ਹੀ ਗਰਮ ਹੋ ਜਾਂਦਾ ਕਈ ਵਾਰ
ਹਾਂਜੀ
ਤੇ ਪੈਲੇ ਤਾਂ ਫੇਰ ਕੱਟੋ ਫੇਰ ਧੋਵੋ। ਧੋ ਕੇ ਫਿਰ ਕੁੱਕਰ 'ਚ ਪਾ ਕੇ ਗੈਸ ਤੇ ਧਰੋ। ਜਿਸ ਤਰ੍ਹਾਂ ਕਿ ਸਾਗ ਇੰਨਾ ਜਾਦਾ ਹੁੰਦਾ ਕੁੱਕਰ 'ਚ ਕਈ ਵਾਰੀ ਪੂਰਾ ਵੀ ਨੀ ਆਂਦਾ ਹੈਗਾ। ਫਿਰ 'ਚ ਸਾਗ ਜਿਵੇਂ ਉੱਪਰ ਰੱਖੀ ਰੱਖੋ ਨਾ ਧੋ ਕੇ ਵਿੱਚ ਪਾਈ ਜਾਓ ਕੁਕਰ 'ਚ ਤੇ ਥੋੜ੍ਹਾ ਜਿਹਾ ਤੁਸੀ ਵਿੱਚ ਨਮਕ ਪਾ ਦਿਉ ਜਿਸ ਕਿ ਸੀ ਨਮਕ ਖਵਾਵਾਂਗੇ ਨਾ ਤੇ ਓ ਬਰ ਜਿਵੇ ਗਰਮ ਹੋ ਜਾਏਗਾ ਬਰਲੇ ਆਣਗੇ ਥੱਲੇ ਪੈਂਦਾ ਜੇਗਾ ਓ। ਓ ਫਿਰ ਜਿਵੇਂ ਨਮਕ ਪਾਵਾਂਗੇ ਫੇਰ ਥੋੜਾ ਅਸੀਂ ਹੋਰ ਸਾਗ ਪਾਂਦ ਦੇ ਰਾਂਗੇ ਪਾਂਦੇ ਰਾਂਗੇ ਥੋੜਾ-ਥੋੜਾ ਕਰਕੇ ਫਿਰ ਓ ਵੀ ਪੂਰਾ ਈ ਆ ਜਾਂਦਾ ਸਾਗ ਇਦੇ ਵਿੱਚ
ਤੇ ਮੈਂ ਵੇਖਿਆ ਹਨ ਕਈ ਕਈ ਲੋਕ ਨਾ ਕੋਰਨ ਵੀ ਪਾ ਦਿੰਦੇ ਨੇ ਵਿੱਚ ਉਦੇ ਤੇ ਪੈਂਦਾ ਕੋਰਨ ਵੀ
ਹਾਹਾ ਹਾਂ ਓ ਖਾਂਦੀ ਜਿਸ ਤਰ੍ਹਾਂ ਕਿ ਬਈ ਪਾਲਕ ਬਣਾਣੀ ਨਾ ਅਸੀਂ ਜਿਵੇਂ ਜਲਦੀ- ਜਲਦੀ ਪਾਲਕ ਕਈ ਪਾਲਕ ਪਨੀਰ ਬਣਾਂਦੇ ਨੇ ਪਸੰਦ ਕਰਦੇ ਨੇ। ਜਿਸ ਤਰ੍ਹਾਂ ਕਿ ਹੁਣ ਅੱਜ ਕੱਲ ਬੀ ਲੋਕ ਫੋਨ ਪਾਣ ਲੱਗ ਗਏ ਬੀ ਜਿਵੇ ਬਈ ਫੋਨ ਪਾ ਕੇ ਵੀ ਸਵਾਦ ਲੱਗਦ ਪਾਲਕ ਕੋ ਪਨੀਰ ਹੋ ਗਿਆ ਜੈਸੇ ਪਾਲਕ ਤੇ ਕੋਨ ਹੋ ਗਏ। ਹੁਣ ਜਿਵੇ ਬੜੀ ਸਵਾਦ ਲੱਗਦਾ ਟੇਸਟੀ ਵਿੱਚ ਦੇਸੀ ਘਿਓ ਪਾਓ ਵਿੱਚ ਕੋਈ ਕਾਫੀ ਵਧੀਆ ਹੋ ਲੱਗਦਾ ਵੀ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਕਈ ਵਾਰ
ਹਾਂਜੀ ਤੇ ਫਿਰ ਸਾਗ ਦੇ ਨਾਲ ਕੀ ਬਣਦਾ ਏ।
ਲਾ ਮੱਕੀ ਰੋਟੀ ਤੁਸੀਂ ਲੈ ਲਓ ਜਿਸ ਤਰ੍ਹਾਂ ਕੀ ਆ ਬਾਜਰੇ ਦੀ ਰੋਟੀ ਬੜੀ ਸਵਾਦ ਬਣਦੀ ਏ।
ਅੱਛਾ-ਅੱਛਾ ਤੇ ਮੈਂ ਸੁਣਿਆ ਕਿ ਨਾ ਬਈ ਮਤ ਕਿ ਜੇ ਰੋਟੀ ਜਦੋਂ ਬਣਾਣੇ ਅਸੀਂ ਤੇ ਥੋੜੀ ਮੁਸ਼ਕਿਲ ਲੱਗੀ ਟੁੱਟ ਜਾਂਦੀ ਏ ਕਾਫੀ ਬੰਦਿਆਂ ਕੋਲ ਬ
ਹੂੰ-ਹੂੰ ਮੈਂਨੂੰ ਇਸ ਤਰ੍ਹਾਂ ਮੈਨੂੰ ਵੀ ਵੀ ਨਈ ਆਂਦੀ ਸੀ ਜਾਚ ਫਿਰ ਮੈਨੂੰ ਆਪਣੇ ਆਪ ਈ ਆ ਗਈ ਹੋਲੀ-ਹੋਲੀ ਕੈਂਦੇ ਨਾ। ਆਪਣੇ ਆਪ ਹੀ ਸਾਰਿਆਂ ਸਿਰ ਤੇ ਪਵੇ ਨਾ ਸਾਰੇ ਕੰਮ ਆਪਣੇ ਆਪ ਆ ਜਾਂਦੇ ਨੇ।
ਹਾਂਜੀ ਬਾਕੀ ਪ੍ਰੈਕਟਿਸ ਵੀ ਹੁੰਦੀ ਏ ਨਾ ਜਿਵੇ ਬਾਰੀ ਵਾਰੀ ਬਣਾਵਾਂਗੇ ਤੇ ਫਿਰ ਓਨਾ ਵਧੀਆ ਬਨੇਗਾ।
ਹਾਂ-ਹਾਂ ਇੱਕ ਤਾਂ ਪੈਲੇ ਮਨ ਬਣਾਣਾ ਪਏਗਾ ਵੀ ਹਾਂ ਵੀ ਮੈਂ ਬਣਾ ਸਕਾਂਗੀ ਆਂ। ਤੇ ਓ ਈ ਆਸਾਨ ਹੀ ਹੈਗੀ ਇੰਨੀ ਮੁਸ਼ਕਿਲ ਵੀ ਨੀ ਹੈ ਮੱਕੀ ਦੀ ਰੋਟੀ ਜਿਸ ਤਰ੍ਹਾਂ ਕਿ ਤੁਸੀਂ ਅਗਰ ਪਤਲੀ ਬਣਾਣਾ ਚਾਹੁੰਦੇ ਹੋ। ਤੇ ਉਦੇ ਵਿੱਚ ਤੁਸੀਂ ਜਿਵੇਂ ਕਿ ਉਨੂੰ ਵੇਲ ਕੇ ਬਣਾਣੀ ਏ ਪਤਲੀ-ਪਤਲੀ ਸਵਾਦ ਬਣਦੀ ਲੱਗਦੀ ਕਈਆਂ ਨੂੰ, ਵੀ ਤੁਸੀਂ ਮ ਮੱਕੀ ਦੇ ਆਟੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਕਣਕ ਦਾ ਆਟਾ ਵਿੱਚ ਮਿਕਸ ਕਰਕੇ ਤੁਸੀਂ ਉਹ ਵੇ ਗੂੰਨ ਕੇ ਤੇ ਉਹਦੀ ਰੋਟੀ ਬਣਾ ਸਕਦੇ ਹੋ।
ਹਾਂਜੀ।
ਤੇ ਅਗਰ ਉਂਝ ਬਣਾਣੀ ਤੁਸੀਂ ਖਾਲੀ ਮੱਕੀ ਦੇ ਆਟੇ ਦੀ ਓ ਵੀ ਆਸਾਨ ਹੈਗੀ ਐ। ਜਿਸ ਤਰ੍ਹਾਂ ਕਿ ਅਸੀਂ ਥੋੜਾ ਵੀ ਪਾਣੀ ਕੋਸਾ ਲੈ ਕੇ ਗੁਣਨਾ ਤੇ ਮੱਕੀ ਦੇ ਆ ਤੇ ਉਹਦੇ ਵਿੱਚ ਨਾ ਤੁਸੀਂ ਪਹਿਲਾਂ ਤਾਂ ਨਮਕ ਪਾਣਾ ਵਿੱਚ ਥੋੜਾ ਜਿਹਾ ਫਿਰ ਥੋੜ੍ਹੀ ਜਵਾਇਨ ਪਾਨੀ ਵਿੱਚ ਉਹਦੇ।
ਅੱਛਾ।
ਫਿਰ ਕੋਸੇ ਪਾਣੀ ਨਾਲ ਤੁਸੀਂ ਗੁੰਨ ਦੋ ਮਿੰਟ ਨੀ ਲੱਗਦਾ ਗੁਣਦਿਆਂ ਆਟਾ ਉਹ ਗੁੰਨੀ ਜਾਂਦਾ, ਫਿਰ ਥੋੜਾ ਰੱਖ ਦਿਉ ਥੋੜੀ ਦੇਰ ਵਾਸਤੇ ਤੁਸੀਂ। ਫਿਰ ਜਿਸ ਤਰ੍ਹਾਂ ਕਿ ਹੋਰ ਕੰਮ ਕਰਦੇ ਰਹੋ ਥੋੜਾ ਰੱਸ ਜਾਏਗਾ।
ਤੇ ਫਿਰ ਜਦੋਂ ਆਟਾ ਗੁੰਨਣਾ ਹੈਗਾ ਵੇ, ਆਟਾ ਜਦੋਂ ਗੁੰਨਣਾ ਹੈਗਾ ਉਹਦੇ ਚ ਤੇਲ, ਘਿਉ ਕੁਸ਼ ਪਾਣਾ ਪੈਂਦਾ?
ਨਹੀਂ ਨਹੀਂ ਉਹਦੇ ਵਿੱਚ ਤਾਂ ਖ਼ਾਲੀ ਜ਼ਰਾ ਜਾ ਨਮਕ ਪਾ ਲਓ ਤੁਸੀਂ ਅੰਦਾਜ਼ੇ ਨਾਲ। ਤੇ ਨਾਲ ਥੋੜ੍ਹੀ ਜਿਹੀ ਅਜਵੈਣ ਪਾ ਲਉ ਵਿੱਚ।
ਅੱਛਾ ਅੱਛਾ ਅੱਛਾ।
ਫਿਰ ਉਹ ਤੁਸੀਂ ਜੇ ਇਸ ਤਰ੍ਹਾਂ ਕੀ ਚੱਕਲੇ ਤੇ ਨਾ ਬਈ ਪੋਲੋਥੀਨ ਰੱਖ ਲਓ ਇੱਕ। ਉਹ ਤਾਂ ਹੀ ਬਣਦੀ ਰੋਟੀ ਮੱ ਮੱਕੀ ਦੀ ਜੇ ਤਾਂ ਚੱਕਲੇ ਤੇ ਨਹੀਂ ਬਣੇਗੀ ਚਮੜ ਜਾਏਗੀ ਨਾਲ ਸਾਰੀ। ਏ ਓ ਪੋਲੋਥੀਨ ਚ ਰੱਖੋਗੇ ਨਾ ਤੁਸੀਂ ਪੇੜਾ ਤੁ ਤੇ ਜਿਵੇਂ ਤੁਸੀਂ ਛੋਟੀ ਰੋਟੀ ਬਣਾਉਣੀ ਤੇ ਛੋਟੀ ਛੋਟਾ ਪੇੜਾ ਤੁਸੀਂ ਲੈ ਲਉ, ਜਿਸ ਤਰ੍ਹਾਂ ਕਿ ਵੀ ਜੇ ਵੱਡੀ ਰੋਟੀ ਰੋਟੀ ਬਣਾਉਣੀ ਥੋੜੀ ਮੋਟੀ ਤੇ ਤੁਸੀਂ ਥੋੜਾ ਵੱਡਾ ਪੇੜਾ ਲੈ ਲੋ, ਵੈਸੇ ਮੈਂ ਬਣਾਉਣੀ ਆ ਜਿਸ ਤਰ੍ਹਾਂ ਕਿ ਪਤਲੀ ਪਤਲੀ ਬਈ ਰੋਟੀਆਂ ਬਈ ਏਡੀ ਮੋਟੀ ਵੀ ਨਾ ਵਿੱਚੋਂ ਕੱ ਕੱਚੀ ਰਹਿ ਜਾਂਦੀ ਐ ਤੇ ਉਹ ਮੇਰੇ ਹੱਥ ਹੱਥ ਦੀ ਰੋਟੀ ਤਾਂ ਖਾ ਕੇ ਸਾਰੇ ਹੀ ਸਵਾਦ ਯਾਦ ਰੱਖਦੇ ਨੇ ਵੀ ਬੜੀ ਸਵਾਦ ਬਣਾਈ। ਤੇ ਉਹ ਹਾਂ ਹਾਂ ਹਾਂ। ਹਾਂ, ਅੱਛਾ ਤੇ ਫਿਰ ਉਹ ਤਵੇ ਤੇ ਪਾ ਦੋ ਜਿਸ ਤਰ੍ਹਾਂ ਕਿ ਪਾਣੀ ਨਾਲ ਕੋੋਲ ਰੱਖਣਾ, ਨਾਲ ਪਾਣੀ ਨਾਲ ਹੱਥ ਮਾਰੀ ਜਾਓ। ਉੱਪਰ ਤੋਂ ਥੱਪੀ ਜਾਓ ਤੁਸੀਂ ਵੀ ਜਿਵੇਂ ਕਿ ਥਾਪੀਆਂ ਥੱਪਦੇ ਨਾ ਗੋਹੇ ਦੀਆਂ
ਹਾਂਜੀ ਜਿਵੇਂ ਉਹ ਜਿਵੇਂ ਭਠੂਰੇ ਬਣਾਂਦੇ ਨੇ।
ਹਾਂ ਬਠੂਰੇ ਬਣਾਂਦੇ ਨੇ ਜਿਸ ਤਰ੍ਹਾਂ ਕਿ ਉਹ ਤਾਂ ਭਠੂਰੇ ਆਟਾ ਉਹ ਹੱਥਾਂ ਤੇ ਕਰਨੀ ਨਾ ਇਹ ਤਾਂ ਬਈ ਚੱਕਲੇ ਤੇ ਪੋਲੋਥੀਨ ਤੁਸੀਂ ਰੱਖ ਲਓ, ਫਿਰ ਉਹਦੇ ਉੱਪਰ ਤੁਸੀਂ ਥੋੜਾ ਥੋੜਾ ਪਾਣੀ ਲਾਉ ਪਹਿਲੇ ਫਿਰ ਆਟਾ ਉਹਦੇ ਉੱਪਰ ਪੇੜਾ ਰੱਖੋ, ਫਿਰ ਤੁਸੀਂ ਨਾ ਹੱਥ ਹੱਥਾਂ ਨਾਲ ਥੱਪਦੇ ਰਹੋ ਹੌਲੀ ਹੌਲੀ ਥੱਪਦੇ ਰਹੋ ਪਾਣੀ ਲੱਗ ਲਾ ਕੇ ਫਿਰ ਉਹ ਆਪੇ ਬੜੀ ਸੋਹਣੀ ਰੋਟੀ ਬਣ ਜਾਏਗੀ ਤੇ ਫਿਰ ਤੁਸੀਂ ਤਵੇ ਤੇ ਥੋੜਾ ਜਿਹਾ ਨਾ ਦੇਸੀ ਘਿਓ ਲਾਓ ਥੋੜਾ ਜਾਂ ਤੁਸੀਂ ਜੋ ਡਾਲਡਾ ਹੈਗਾ ਜਾਂ ਸਰਸੋਂ ਤੇਲ ਕੋਈ ਵਰਤਦੇ ਨੇ, ਫਿਰ ਤੁਸੀਂ ਨਾ ਹੋਰ ਬੀ ਜਿਵੇਂ ਹੱਥ ਬੀ ਜਿਵੇਂ ਥੈਲੀ ਹੱਥ ਦੇ ਉੱਤੇ ਮੂਹਦੀ ਮਾਰ ਕੇ ਨਾ ਰੋਟੀ ਤੇ ਫਿਰ ਉਹ ਤੁਸੀਂ ਤਵੇ ਤੇ ਪਾ ਲਓ, ਤਵੇ ਤੇ ਫਿਰ ਮੈਂ ਤਾਂ ਘੱਟ ਗੈਸ ਤੇ ਬਣਾਣੀ ਆ ਜਿਸ ਤਰ੍ਹਾਂ ਕਿ ਵੀ ਵਧੀਆ ਬਣੇ, ਚਾਹੇ ਟਾਈਮ ਤਾਂ ਲੱਗਦਾ ਬੜਾ। ਪਰ ਸਵਾਦ ਤਾਂ ਹੀ ਬਈ ਬਣਦੀ ਐ ਰੋਟੀ। ਅਗਰ ਅਸੀਂ ਤੇਜ਼ ਗੈਂਸ ਤੇ ਬਣਾਵਾਂਗੇ ਓ ਵਿੱਚੋਂ ਤਾਂ ਥੋੜ੍ਹੀ ਕੱਚੀ ਰੈ ਜੇਗੀ। ਤੇ ਫੇਰ ਨਈ ਸਵਾਦ ਆਂਦਾ ਹੈਗਾ, ਫਿਰ ਓਹ ਜੇ ਅਸੀਂ ਘੱਟ ਗੈਸ ਤੇ ਬਣਾਵਾਂਗੇ ਨਾ ਦੂਸਰੇ ਪਾਸੇ ਫੇਰ ਅਸੀਂ ਓਦੇ ਉੱਪਰ ਘਿਓ ਲਗਾ ਕੇ ਥੋੜੀ ਕਰਾਰੀ ਕਰ ਲਾਂਗੇ। ਫੇਰ ਤਾਂ ਓ ਖਾਣ ਦਾ ਮਜ਼ਾ ਈ ਹੋਰ ਐ ਬੜੀ ਸਵਾਦ ਲੱਗਦੀ ਟੇਸਟੀ, ਗਰਮ-ਗਰਮ ਰੋਟੀ। ਇੱਕ ਬਾਜਰੇ ਦੀ ਰੋਟੀ ਹੋਂਦੀ ਐ, ਬਾਜਰੇ ਦਾ ਆਟਾ ਈ ਬੜੇ ਤੇ ਸਵਾਦ ਬਣਦੀ ਏ ਓ ਵੀ ਇੰਝੇ ਈ ਬਣਦੀ ਇਸ ਤਰਾਂ ਈ ਜਿਸ ਤਰਾਂ ਕੀ ਐ ਓ ਵੀ ਬੜਾ ਸਵਾਦ ਲੱਗਦੈ ਓਦੇ ਚ ਈ ਥੋੜਾ ਤੁਸ ਤੇ ਨਮਕ ਪਾ ਲੋੋ ਤੇ ਨਾਲ ਥੋੜੇ ਜੀ ਜਵਾਇਨ ਪਾ ਲੋ ਓ ਵੀ ਇਸ ਤਰਾਂ ਬਈਸ਼ ਜਿਵੇਂ ਬਈ ਵੇਲ ਕੇ ਬਣ ਜਾਂਦੀ ਐ ਰੋਟੀ ਬੜੀ ਟੇਸਟੀ ਹੁੰਦੀ ਐ।
ਤੇ ਓਦੇ ਵਿੱਚ ਮਤਲਬ ਜਿਵੇਂ ਬਸ ਬਾਜਰੇ ਦਾ ਆਟਾ ਪਿਸਵਾਨਾ ਪੈਂਦਾ ਹੈਏਗਾ ਫੇਰ
ਨਈਂ ਓ ਹਾਂ ਅਪਨੀ ਮਰਜੀ ਹੈਗੀ ਐ ਬਈ ਬਾਜਰੇ ਦਾ ਆਟਾ ਵੈਸੇ ਬਜ਼ਾਰੋ ਤੁਸੀਂ ਲੈ ਆਓ ਪੀਸਿਆ-ਪਿਸਾਆ ਓ ਹੋਰ ਵਦੀਆ ਮਿਲ ਜਾਂਦਾ ਹਾਂਜੀ। ਬਹੋਤ ਵਦੀਆ ਹੁੰਦਾ ਮੈਂ ਵੀ ਇਸ ਵਾਰੀ ਲੈ ਕੇ ਲੇਆਈ ਸੀ ਰੋਟੀ ਇੱਕ-ਦੋ ਵਾਰੀ ਬਣਾਈ ਐ, ਬੱਚੇ ਖਾਂਦੇ ਕੋਈ ਨੀ ਫੇਰ ਓ ਓ ਫੇਰ ਅਸੀਂ ਵੀ ਜਿਵੇਂ ਕਣਕ ਦੇ ਆਟੇ ਵਿੱਚ ਜਿਵੇਂ ਬਈ ਗੁੰਨਨੈ ਨਾ ਆਟਾ ਤੇ ਓਦੇ ਵਿੱਚ ਮਿਕਸ ਕਰਕੇ ਥੋੜਾ ਬਾਜਰੇ ਦਾ ਤੇ ਓ ਪੈਸੇ ਲੱਗੇ ਹੋਏ ਸੀ ਆੱਟੇ ਤੇ ਤਾਂ ਫੇਰ ਖ਼ਤਮ ਕਰਨਾ ਸੀ ਕਿਸੇ ਤਰੀਕੇ ਨਾਲ। ਫੇਰ ਓ ਐਵੇ ਅਸੀਂ ਕੀਤਾ ਫੇਰ ਓ
ਤੇ ਮੈਂ ਇੱਕ ਵਾਰੀ ਮਤਲਬ ਵੇਖੀ ਸੀ ਯੂਟਿਊਬ ਤੇ ਜਿਵੇਂ ਵੀਡੀਓ ਵੇਖਦੀ ਸੀ ਨਾ ਤੇ ਓਦੇ ਚ ਨਾ ਓਨਾਂ ਨੇ ਮੱਕੇ ਦਾ ਆ ਟਾ ਬਾਜਰੇ ਦਾ ਆਟਾ, ਤੇ ਕਣਕ ਤਿੰਨੋ ਮਿਕਸ ਕਰਕੇ ਰੋਟੀ ਬਣਾਈ ਸੀ।
ਅੱਛਾ-ਅੱਛਾ। ਹਾਂ ਵੀ ਓ ਬਣ ਜਾਂਦੀ ਐ ਆਪਣੀ ਮਰਜ਼ੀ ਹੈਗੀ ਜਿਵੇਂ ਤੁਸੀਂ ਜਿਸ ਤਰਾਂ ਕਿ ਤੁਸੀਂ ਬਈ ਮੱਕੀ ਦਾ ਆਟਾ ਥੋੜਾ ਪਾ ਲਓ। ਦੋ-ਤਿੰਨ ਮੁਠੀਆਂ ਤੇ ਦੋ-ਤਿੰਨ ਮੁੱਠੀਆਂ ਈਂ ਤੁਸੀਂ ਓ ਪਾ ਲੋ ਬਾਜਰੇ ਦਾ ਆਟਾ ਪਾ ਲਓ। ਤੇ ਵਿੱਚ ਥੋੜਾ ਜੇਆ ਹਾਂ ਬੇਸਨ ਈ ਪਾ ਲੋਓ ਤੁਸੀਂ ਮਿਕਸ ਹੋਰ ਈ ਸਵਾਦ ਬਣ ਜੇਗੀ। ਤੇ ਵਿੱਚ ਤੁਸੀਂ ਦੂਸਰਾ ਆਟਾ ਪਾ ਲਓ ਚਾਏ ਚਾਵਲਾਂ ਦਾ ਈ ਪਾ ਲਓ ਵਿੱਚ ਆਟਾ ਈ ਹੈਗਾ ਓ ਤੇ ਥੋੜਾ ਨਮਕ ਅਜਵਾਇਨ ਪਾ ਲੋ ਸਵਾਦ ਅਨੁਸਾਰ, ਜਿਸ ਤਰਾਂ ਕਿ ਮਿਰਚਾਂ ਪਾਣੀਆਂ ਤੁਸੀਂ ਯਾ ਹਰਾ ਧਨੀਆ ਪਾਣਾ ਯਾ ਕੁਛ ਹੋਰ ਵੀ ਪੈ ਜਾਂਦਾ ਮੇਥੀ ਸੁੱਕੀ ਪੈ ਜਾਂਦੀ ਵਿੱਚ ਓ ਹੋਰ ਵੀ ਟੇਸਟੀ ਬਣ ਜਾਂਦੀ ਆ ਓ ਤਾਂ ਬੜੀ ਸਵਾਦ
ਹਾਂਜੀ
ਹੂੰ, ਹੋਰ ਬਸ, ਬੱਚੇ ਖੁਸ਼ ਹੋ ਕੇ ਖਾਂਦੇਨ ਹਾਂਜੀ ਸਭ ਠੀਕ ਨੇ ਓ ਜਿਸ ਤਰਾਂ ਕਿ ਸਰਦੀਆਂ ਦੀ ਸਬਜ਼ੀਆਂ ਆਂਦੀਆਂ ਜਿਸ ਤਰਾਂ ਕਿ ਆਲੂ-ਮੇਥੀ ਮੇਥੀ ਆਲੇ ਪਰੋਂਠੇ ਓ ਵੀ ਬੜੇ ਸਵਾਦ ਲੱਗਦੇ ਨੇ ਬੱਚੇਆਂ ਨੂੰ ਖੁਸ਼ ਹੋ ਕੇ ਖਾਂਦੇ ਨੇ।
ਹਾਂਜੀ, ਓ ਤੇ ਮਤਲਬ ਮੈਂ ਬਣਾ ਲੈਂਨੀ ਆਂ। ਬਸ ਓਈ ਐ ਨਾ ਮੇਥੀ ਕੱਟ ਕੇ ਤੇ ਵਿੱਚ ਵੇਸਣ ਮਿਲਾ ਲਓ ਥੋੜਾ ਜਾ। ਤੇ ਓ ਬਸ ਆਟਾ ਗੁੰਨ ਕੇ ਤੇ ਫੇਰ ਰੋ ਨੀ ਓ ਤੇ ਮੈਂ
ਜਿਸ ਤਰਾਂ ਕਿ ਮੇਥੀ ਦਾ ਜੈਸੇ ਕਿ ਕੱਟ ਕੇ ਤੁਸੀਂ ਆਟੇ ਚ ਗੁੰਨ ਲੋ ਨਾ, ਤੇ ਵਿੱਚ ਨਮਕ ਮਿਰਚ ਪਾ ਲਓ ਓਦੀਆਂ ਤੁਸੀਂ ਪੂੜੀਆਂ ਖਾ ਕੇ ਵੇਖੋ ਇੱਕ ਇੱਕ ਵਾਰੀ ਬੜੀ ਟੇਸਟੀ ਬਣਦੀਆਂ ਨੇ, ਹੂੰ ਬੜੀ ਟੇਸਟੀ ਹੁੰਦੀਆਂ ਪੂੜੀਆਂ ਤਾਂ ਗਰਮ-ਗਰਮ ਦਾ ਸਵਾਦ ਈ ਹੋਰ ਹੁੰਦਾ।
ਚਲੋ ਮੈਂ ਨਾ ਜਾਣਾ ਸੀ ਕਿਧਰੇ, ਮੈਂ ਲੇਟ ਹੁੰਦੀ ਪਈ ਆ ਮੈਂ ਨਾ ਤੁਆਨੂੰ ਕਰਨੀ ਆ ਹਨਾ ਹਾਂਜੀ ਠੀਕ-ਠੀਕ। ਤੂੰ ਤੁਆਨੂੰ ਦੋ ਮਿੰਟ